ਹੈਲੋ ਸ ਸ਼੍ਰੀ ਕਾਲ ਜੀ ਹੋਰ।
ਹੋਰ ਸਭ ਵਧੀਆ ਅੱਜ ਤੁਸੀਂ ਕਿਵੇਂ ਯਾਦ ਕੀਤਾ ਇੰਨੇ ਦਿਨਾਂ ਬਾਅਦ ਫ਼ੋਨ ਕੀਤਾ ਤੁਸੀਂ।
ਬਸ ਜੀ ਬਸ ਬਸ ਬੈਠੇ ਸੀਗੇ ਤੁਹਾਡੀਆਂ ਗੱਲਾਂ ਹੁੰਦੀਆਂ ਤੇ ਵੈਸੇ ਵੀ ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਹੀ ਨੀ ਹੋਈ।
ਹਾਂਜੀ ਉਹੀਓ ਮੈਂ ਯਾਦ ਕਰਦੀ ਸੀ। ਮੈਂ ਕਿਹਾ। ਭੈਨਜੀ ਦਾ ਅੱਜ ਫੋਨ ਕਿਵੇਂ ਆ ਗਿਆ ਹੈ। ਇੰਨੇ ਦਿਨਾਂ ਬਾਅਦ ਲੈ ਇਹਨਾਂ ਨੂੰ ਤਾਂ ਮੇਰੀ ਯਾਦ ਆ ਗਈ ਬੜੇ ਦਿਨਾਂ ਬਾਅਦ ਮੈਂ ਕਿਹਾ ਪੁੱਛਾਂ ਭੈਣ ਜੀ ਕੋਲ।
ਅੱਛਾ ਅੱਛਾ ਬਸ ਜੀ ਬਸ ਹੋਰ ਬੱਚੇ ਠੀਕ ਨੇ ਤੁਹਾਡੇ ਘਰ।
ਹਾਂਜੀ ਹਾਂਜੀ ਬੱਚਿਆਂ ਦੀ ਹੁਣੇ ਛੁੱਟੀਆਂ ਪਈਆਂ ਨੇ ਕੀ ਦੱਸਾਂ ਮੈਂ। ਤੁਹਾਨੂੰ ਜੋ ਲੜਦੇ ਨੇ ਜੋ ਤੰਗ ਕਰਦੇ ਨੇ ਨਾ ਐਹ ਬਸ ਇੱਕ ਮਹੀਨੇ ਦੀ ਛੁੱਟੀਆਂ ਹੁੰਦੀਆਂ ਨੇ ਐਹਨਾਂ ਨੇ ਆਪਣਾ ਤੰਗ ਕਰ ਦੇਈਦਾ ਸਾਰਾ ਘਰ ਇਹਨਾਂ ਨੇ ਸਿਰ ਤੇ ਚੱਕਿਆ ਹੁੰ
ਬਿਲਕੁਲ ਸਹੀ ਗੱਲ ਬਸ ਸਾਡੇ ਵੀ ਛੁੱਟੀਆਂ ਪਈਆਂ ਦਿਆਂ ਨੇ। ਤੇ ਬੱਚਿਆਂ ਨੇ ਜੋ ਤੁਹਾਡੀ ਸ ਸਿਚੁਏਸ਼ਨ ਉਹੀ ਸਾਡੀ ਸਿਚੁਏਸ਼ਨ ਹੈ। ਬੱਚੇ ਬੜਾ
ਐਹ ਤਾਂ ਜੀ ਮੈਂ ਕਹਿੰਨੀ ਹਾਂ ਘਰ ਘਰ ਦੀ ਕਹਾਣੀ ਹੈਗੀ ਹੈ। ਜੋ ਇਹਨਾਂ ਦੀ ਛੁੱਟੀਆਂ ਪਾ ਦੇਣੀਆਂ ਨੇ। ਤੇ ਇਹਨਾਂ ਨੇ ਉੱਦਮ ਹੀ ਚੱਕਣਾ ਹੋਰ ਕਰਨਾ ਕੀ ਨਾਲੇ ਘਰ ਚ ਰੌਣਕ ਵੀ ਲੱਗੀ ਰਹਿੰਦੀ ਏ ਫਿਰ ਆ ਵੈ ਨੇ ਕਿ ਕੋਈ ਸ਼ਰਾਰਤਾਂ ਕਰਨ ਤੇ ਫੇਰ ਸਮਾਨ ਵੀ ਭੰਨ ਦਿੰਦੇ ਨੇ ਕਈ ਵਾਰੀ ਤੁਹਾਨੂੰ ਪਤਾ ਤਾਂ ਤਾਂ ਹੈ ਹੀ ਬੱਚਿਆਂ ਦਾ ਹੁਣ ਧਿਆਨ ਰੱਖਣਾ ਪੈਂਦਾ ਐ
ਬਿਲਕੁਲ ਸਹੀ ਗੱਲ ਏ ਬੱਚਿਆਂ ਨੇ ਸਾਡੇ ਵੀ ਐਵੇਂ ਟਿਊਸ਼ਨ ਜਾਂਦੇ ਨੇ ਸਵੇਰੇ ਸਕੂਲ ਆਪਣਾ ਟਿਊਸ਼ਨ ਛੁੱਟੀਆਂ ਪਈਆਂ ਦੀਆਂ। ਟਿਊਸ਼ਨ ਜਾਂਦੇ ਨੇ, ਉੱਧਰੋਂ ਆਉਂਦੇ ਨੇ ਜਿ ਉਹ ਇਨਾ ਮਤਲਬ ਤੰਗ ਕਰਦੇ ਨੇ। ਓਧਰੋਂ ਆਪਣਾ ਹੋਰ ਬੱਚੇ ਆ ਜਾਂਦੇ ਨੇ ਇਕੱਠੇ ਹੋ ਬੜਾ ਹੀ ਤੰਗ ਕਰਦੇ ਨੇ ਖੇਡਦੇ ਵੀ ਨੇ ਬੱਚੇ ਪਤਾ ਹੀ ਲੱਗਦਾ ਕਦੋਂ ਲੜ ਪੈਂਦੇ ਨੇ ਫੇਰ
ਸਗੋਂ ਮੈਂ ਤਾਂ ਕਹਿੰਦੀ ਹਾਂ ਟਿਊਸ਼ਨ ਵੀ ਇਹਨਾਂ ਨੂੰ ਇੰਨੀ ਔਖੀ ਟੋਰੀ ਦਾ ਜਾਓ ਹੁਣ ਟਿਊਸ਼ਨ ਦਾ ਟਾਈਮ ਹੋ ਗਿਆ ਤਾਂ ਟਿਊਸ਼ਨ ਜਾਣ ਦਾ ਹੀ ਨੀ ਨਾਮ ਲੈਂਦੇ ਜਦੋਂ ਦੀ ਛੁੱਟੀਆਂ ਪਈਆਂ ਨੇ ਇਨਾ ਦਾ ਤਾਂ ਉਹੀ ਸਕੂਲ ਦਾ ਰੂਟੀਨ ਹੀ ਠੀਕ ਸੀ ਸਵੇਰੇ ਸਕੂਲੇ ਜਾਓ ਫਿਰ ਟਿਊਸ਼ਨ ਜਾਓ ਆਪਣਾ ਸ਼ਾਮੀ ਆ ਕੇ ਖੇਡ ਲੋ। ਫਿਰ ਰਾਤੀ ਥੱਕ ਜਾਣਾ ਇਹਨਾਂ ਨੇ, ਫਿਰ ਸੌ। ਜਾਣਾ ਹੈ ਨਾ ਐ ਜਦੋਂ ਦੀ ਛੁੱਟੀਆਂ। ਪਈਆਂ ਨੇ ਇਹਨਾਂ ਦਾ ਰੂਟੀਨ ਹੀ ਖ਼ਰਾਬ ਹੋਇਆ ਬੱਚਿਆਂ ਦਾ ਦੱਸੋ ਮੈਨੂੰ। ਕੀ ਦੱਸਾਂ ਤੁਹਾਨੂੰ, ਟਿਊਸ਼ਨ ਜਾਣ ਦਾ ਹੀ ਨਹੀਂ ਨਾਂ ਲੈਂਦੇ। ਦੇ ਉਹਨੇ ਸਵੇਰ ਦਾ ਟਾਈਮ ਰੱਖਿਆ ਹੋਇਆ ਟਿਊਸ਼ਨ ਵਾਲੀ ਦਾ ਐੰਨੀ ਔਖੀ ਇਹਨਾਂ ਨੂੰ ਧੱਕਾ ਮਾਰੀ ਦਾ। ਫੇਰ ਰੋ ਰੋ ਕੇ ਜਾਂਦੇ ਨੇ ਜਿੱਦਾਂ ਕਰਕੇ।
ਅੱਛਾ ਤੇ ਤੁਸੀਂ ਆਪਣਾ ਵੇਖ ਲੋ ਨਾ ਬੱਚੇ ਸ਼ਾਮੀ ਲਵਾ ਦੋ ਟਿਊਸ਼ਨ ਜੇ ਸਵੇਰੇ ਨੇ ਕਿਉਂਕਿ ਰਾਤੀ ਨਾ ਅੱਜ ਕੱਲ੍ਹ ਛੁੱਟੀ। ਛੁਟੀਆਂ ਨੇ ਬੱਚੇ ਰਾਤੀ ਸੌਦੇ ਵੀ ਲੇਟ ਨੇ। ਤੇ ਉੱਠਦੇ ਵੀ ਨੀ ਫੇਰ, ਦੇਖੋ ਛੁੱਟੀਆਂ ਨੇ ਹੁਣ ਸਾਡੀਆਂ ਵੀ ਨੀਂਦਰਾਂ ਨੀ ਖੁੱਲਦੀਆਂ।
ਹਾਂਜੀ- ਹਾਂਜੀ।
ਤੇ ਹੋਰ ਸਾਰੇ ਕੰਮ ਲੇਟ ਹੁੰਦੇ ਨੇ ਬੱਚੇ ਵੀ ਨੀ ਉੱਠਦੇ, ਇਸ ਕਰਕੇ ਸਾਡੇ ਆਪ। ਟਿਊਸ਼ਨ ਲੇਟ ਹੋ ਜਾਂਦੇ ਸੀ ਫੇਰ ਸ਼ਾਮ ਦੀ ਟਿਊਸ਼ਨ ਲਗਵਾਈ ਹੈ ਮੈਂ ਹੁਣ
ਹਾਂਜੀ, ਬਸ ਇਹਨਾਂ ਦੀ ਨਾ ਜਦੋਂ ਟਿਊਸ਼ਨ ਵਾਲੀ ਦੀਦੀ ਏ, ਉਹ ਕਹਿੰਦੀ ਸੀ ਇੱਕ ਦੋ ਦਿਨਾਂ- ਤੱਕਣ ਕਰਾਂਗੀ ਮੈਂ ਸ਼ਾਮ ਦਾ ਟਾਈਮ ਸ਼ਾਮੀ ਕਹਿੰਦੀ ਸੀ ਕਦੀ ਬਾਜ਼ਾਰ ਚੱਕਰ ਲੱਗ ਜਾਂਦਾ ਕਦੀ ਕੁਛ ਫਿਰ ਕੰਮ ਨੀ ਲ ਆਉਂਦੇ ਨੇ ਸੋ ਘਰ ਤੇ ਤੁਹਾਨੂੰ ਪਤਾ ਹੈ ਤੇ ਕਰਕੇ ਹਾਂ
ਸਹੀ ਗੱਲ ਆ, ਸਾਡੇ ਵੀ ਪਹਿਲੇ ਲਗਾਉਂਦੀ ਨੀ ਪਈ ਸੀ ਸ਼ਾਮੀ ਕੈਸੀ ਨਹੀਂ ਆ ਸੁਬ ਸਵੇਰ ਦੀ ਠੀਕ ਰਹੇਗੀ ਟਿਊਸ਼ਨ ਤੇ ਮੈਂ ਕਿਹਾ ਨਹੀਂ ਕਿਉਂਕਿ ਸਾਡੇ ਕੋਲ ਵੀ ਨੀ ਉੱਠਿਆ ਜਾਂਦਾ ਬੱਚੇ ਵੀ ਸੋਦੇ ਨੇ ਲੇਟ ਨੇ ਕਿਉਂਕਿ ਦੀਦੀ ਹਰੀ ਆਏ ਦੇ ਨੇ ਉਹਨਾਂ ਦੇ ਬੱਚੇ ਨੇ ਰਾਤੀ ਬੜੀ ਲੇਟ ਸੌਦੇ ਨੇ। ਸਾਰੀ ਮਤਲਬ ਦੋ -ਦੋ ਵਜੇ ਸੌਦੇ ਰਹੇ ਇੱਕ ਵੱਜ ਜਾਂਦਾ ਕਦੀ ਸੌਦੇ ਕਦੀ ਦੋ ਵੱਜ ਜਾਂਦੇ ਨੇ। ਟੀ ਵੀ ਵੇਖਦੇ ਰਹਿਣਗੇ ਫੇਰ ਆਪਣਾ ਕਦੀ ਮੈਗੀਆਂ ਬਣਾਉਣਗੇ।
ਤੇ ਹੋਰ ਇਹਨਾਂ ਨੂੰ ਫੋਨ ਫੜਾ ਦੋ ਇੱਕ ਜ ਟੀ ਵੀ ਫੜਾ ਦਿਉ ਆਪਣਾ ਜਾਂ ਨਵੀਂ- ਨਵੀਂ ਡਿਸ਼ਾਂ ਦੀ ਫਰਮਾਇਸ਼ ਆਏਗੀ ਫਿਰ ਇਹਨਾਂ ਦੇ ਇਕੱਠੇ ਹੋਣਾ। ਤੇ ਇਹਨਾ ਨੇ
ਹੋਰ ਵੈਸੇ ਗੱਲ ਦੇਖੋ ਬੱਚਿਆਂ ਨੇ ਮੌਜਾਂ ਵੀ ਕਦੋਂ ਕਰਨੀਆਂ ਨੇ ਅਈਓ ਦਿਨ ਨੇ ਮੌਜਾਂ
ਇਹ ਤਾਂ ਹੈ ਹੀ ਹੁਣ ਛੁੱਟੀਆਂ ਆਉਣਗੀਆਂ ਤੇ ਸਾਰਿਆ ਨੇ ਨਾਨੀ ਘਰ ਜਾਣਾ ਆਪਣੇ
ਭੈਣ -ਭਰਾ ਇਕੱਠੇ ਹੁੰਦੇ ਨੇ ਸਾਰੇ ਦੇਖੋ ਮਾਮੇ ਦੇ ਬੱਚੇ, ਭੂਆ ਦੇ ਬੱਚੇ
ਹਾਂਜੀ -ਹਾਂਜੀ ਇਹ ਤਾਂ ਹੈ ਹੀ।
ਹਾਂਜੀ -ਹਾਂਜੀ ਰੌਣਕ ਲੱਗੀ ਸੀ ਸਾਡੇ ਵੀ ਅਸੀਂ ਹਲੇ ਗਏ ਨੀ ਅਸੀਂ ਹੁਣ ਜਾਵਾਂਗੇ ਬੱਚੇ ਆਏ ਨਾ ਦੀਦੀ ਦੇ, ਹਾਂਜੀ, ਛੁੱਟੀਆਂ ਚ ਅਸੀਂ ਵੀ ਜਾਵਾਂਗੇ ਹਾਂ। ਹਾਂਜੀ- ਹਾਂਜੀ ਜਾਣਾ ਛੁੱਟੀਆਂ ਹੁਣ ਬ ਬੱਚੇ ਆਏ ਜੌ ਦੀਦੀ ਤੇ ਫੇਰ ਉਹਨਾਂ ਨਾਲ ਦੇਖੋ ਹੁਣ ਉਹਨਾਂ ਨੂੰ ਵੀ। ਮੈਂ ਚਲੀ ਜਾਵਾਂਗੀ ਫੇਰ ਚੰਗਾ ਨਹੀਂ ਲੱਗਣਾ।
ਅੱਛਾ- ਅੱਛਾ। ਹੋਰ ਦੱਸੋ ਤੁਸੀਂ ਕਿਵੇਂ ਯਾਦ ਕੀਤਾ ਇੰਨੇ ਦਿਨਾਂ ਬਾਅਦ ਤੁਸੀਂ ਅੱਜ ਫੋਨ ਕੀਤਾ। ਬੜੇ ਬਿਜ਼ੀ ਰਹਿੰਦੇ ਹੋ ਕਿੱਥੇ ਬਿਜ਼ੀ ਹੋਏ ਤੇ ਹੋ ਅੱਜ ਕੱਲ ਤੁਸੀਂ
ਬੀਜੀ ਤਾਂ ਬਸ ਵੇਖੋ ਛੁੱਟੀਆਂ ਨੇ ਤਾਂ ਹੀ ਘਰ ਚ ਬੀਜੀ ਆ ਤੇ ਬਾਕੀ ਨਾ ਮੈਂ ਨਾ ਕੱਲ ਪੁੱਛੀ ਸੀ ਕਿ ਨਾ ਉਹ ਮੇਰੀ ਸਾਡੀ ਨਾ ਮੇਰੀ ਸਸ ਦੇ ਉਹਨਾਂ ਦੇ ਗੋਡੇ ਬੜੇ ਦਰਦ ਰਹਿੰਦੇ ਨੇ ਤੇ ਕੋਈ ਦੱਸ ਰਿਹਾ ਸੀ ਤੁਹਾਡੇ ਪਾਸੇ ਕਲੀਨਿਕ ਖੁੱਲਿਆ ਹੈ
ਹਾਂਜੀ ਹੈ ਮੇਰੇ ਪਾਸੇ ਨਾ ਇਹ ਹੁਣੇ ਹੀ ਫਿਜੀਓਥੈਰੇਪੀ ਕਲੀਨਿਕ ਖੁੱਲਿਆ ਹੈ, ਗਲੀ ਦੇ ਬਾਹਰ ਨਿਕਲ ਕੇ ਨਾ ਚਾਹੇ ਤੁਸੀਂ ਮੇਰੇ ਘਰ ਆਨਾ ਇਧਰੋਂ ਹੀ ਲੈ ਜਾਗੀ, ਮੈਂ ਤੁਹਾਨੂੰ ਨੇੜੇ ਹੀ ਹੈ ਬਿਲਕੁਲ ਤੇ ਮੇਰੇ ਨਾ ਆਪਣੇ ਤੁਹਾਨੂੰ ਪਤਾ ਹੈ, ਸ਼ਿਆਟਿਕਾ ਦਾ ਪੀੜ ਹੁੰਦੀ ਹੈ ਪਿੱਛੇ ਕਮਰ ਪੀੜ ਕਰਦੀ ਹੈ, ਫਿਰ ਪੈਰ ਤੱਕਣ ਪੀੜ ਜਾਂਦੀ ਲੱਤ ਤੱਕਣ ਹੈਨਾ ਐਵੇਂ ਲੱਗਦਾ। ਪੀੜ ਹੁੰਦੀ ਹੈ, ਤੇ ਲੱਗਦਾ ਜਿਵੇਂ ਨਾਸ ਜਿਹੀ ਚੜ ਗਈ ਏ ਲੱਤ ਤੇ ਨਾ ਟ ਤੁਰਿਆ ਜਾਏ ਮੇਰੇ ਕੋਲ ਨਾ ਬੈਠ। ਬੈਠਾ ਜਾਏ ਸਗੋਂ, ਫਿਰ ਮੈਂ ਇੱਥੇ ਪਿੱਛੇ ਹੀ ਵਿਖਾਇਆ ਫਿਜੀਓਥੈਰੇਪੀ ਪਹਿਲੇ ਤਾਂ ਮੈਂ ਮੰਨਦੀ ਹੀ ਨਹੀਂ ਸੀ ਮੈਂ ਕਿਹਾ ਕਿਸੇ ਡਾਕ ਟਰ ਨੂੰ ਵਿਖਾ ਲੈਂਦੀ ਹਾਂ ਆਪਣਾ ਦਵਾਈ ਖਾ ਕੇ ਠੀਕ ਹੋ ਜਾਂਦੀ ਹਾਂ, ਸਗੋਂ ਇਹ ਕਹਿਣ ਲਗੇ ਨਹੀਂ, ਨਹੀਂ ਇੱਥੇ ਕਲੀਨਿਕ ਖੁੱਲਿਆ ਇੱਕ ਵਾਰੀ ਤੂੰ ਵਿਖਾ ਕੇ ਤਾਂ ਵੇਖ ਫਿਜ਼ਓਥੈਰੇਪੀ ਚ ਕਹਿੰਦੇ ਕਿੰਨੀ ਦਵਾਈਆਂ ਖਾਏਗੀ ਤੂੰ ਉਹਨਾਂ ਨੇ ਪੇਨ ਕਿਲਰਾਂ ਹੀ ਦੇਣੀਆਂ
ਹਾਂ ਦਵਾਈਆਂ ਵੀ ਖ਼ਰਾਬ ਕਰਦੀਆਂ ਦੇਖੋ, ਭੈਣ ਜੀ ਸਾਰੀਆਂ ਦਵਾਈ ਜਿੰਨੀ ਖਾਵਾਂਗੇ, ਓਨੇ ਸਰੀਰ ਨੂੰ ਖ਼ਰਾਬ ਕਰੇਗੀ
ਤੁਹਾਨੂੰ ਤਾਂ ਪਤਾ ਹੀ ਹੈ ਸਾਨੂੰ ਦਵਾਈਆਂ ਖਾਣ ਦੀ ਆਦਤ ਹੋਏ ਦੀ ਹੈ, ਫੇਰ ਇਸ ਕਰਕੇ ਕਦੇ ਸੁਣਿਆ ਹੀ ਨਹੀਂ ਅਸੀਂ ਤਾਂ ਫਿਜ਼ੀਓਥੈਰੇਪੀ ਕਲੀਨਿਕ ਹੀ ਮਨਾ ਵੀ ਪਹਿਲੀ ਵਾਰੀ ਸੁਣਿਆ ਤੇ ਸਗੋਂ, ਇਹਨਾਂ ਨੇ ਦੱਸਿਆ ਮੈਨੂੰ ਕਹਿੰਦੇ ਨੇ ਤਾਂ ਬੜੀ ਪੁਰਾਣੀ ਹੈ, ਤਾਂ ਬੰਦਾ ਦਵਾਈ ਵੀ ਹਟਾ ਦਿੰਦੇ ਨੇ ਨਾਲੇ ਥੋੜੀ ਆਪਣੀ ਐਕਸਰਸਾਈਜ਼
ਹਾਂਜੀ ਬੜੀ ਫਿਜੀਓਥੈਰਪੀ ਨਾ ਵਧੀਆ ਆਉਂਦੀ ਹੈ, ਸਾਨੂੰ ਵੀ ਨਾ ਕਿਸੇ ਨੇ ਪਤਾ ਨਾ ਸਾਡੇ ਮਾਤਾ ਜੀ ਮੰਨਦੇ ਹੀ ਨਈ ਨਾ
ਪਤਾ ਕੀ ਵੱਡੇ ਬੰਦੇ ਸੁਣਦੇ ਨੀ ਨਾ ਫ਼ਿਰ
ਹਾਂਜੀ-ਹਾਂਜੀ ਤੇ ਉਹ ਕਹਿੰਦੇ ਬਸ ਦਵਾਈ ਦੇ ਮੈ ਠੀਕ ਹੋ ਜਾਂਗੀ, ਪਰ ਨਾ ਉਹਨਾਂ ਦੇ ਨਹੀਂ ਦਿੱਕਤ ਜਿਆਦਾ ਲੱਗਦੀ ਵੀ ਮੰਨਾ ਤੇ ਮੈਂ ਕਿਹਾ, ਤੁਹਾਨੂੰ ਹੀ ਗੱਲ ਕਰਨੀ ਆ
ਨਹੀਂ, ਨਹੀਂ ਤੁਸੀਂ ਉਹਨਾਂ ਨੂੰ ਕਹੋ, ਮੰਮੀ ਥੋੜਾ ਟੁਰੋ ਫਿਰੋ ਹਾਂਜੀ
ਸਾਡੇ ਵੱਲ ਆ ਜਾਣਾ ਸਗੋਂ, ਘਰ ਮੇਰੇ ਤੋਂਹਾਡੇ ਚੱਕਰ ਤੇ ਲੱਗੇਗਾ ਹੀ
ਹਾਂਜੀ-ਹਾਂਜੀ,
ਤੁਸੀਂ ਥੋੜਾ ਮਾਤਾ ਜੀ ਨੂੰ ਸਮਝਾ ਕੇ ਵੀ ਜਾਣਾ
ਹਾਂਜੀ, ਨਹੀਂ ਮੈਂ ਇਹਨਾਂ ਨੂੰ ਚਾਹੇ ਹਾਂਜੀ ਨਾਲ ਹੀ ਲੈ ਆਵਾਂਗੀ, ਮਾਤਾ ਜੀ ਨੂੰ ਆਪਣੇ ਪਤਾ ਕਿ ਬੰਦਾ ਥੋੜਾ ਟੁਰੇ ਫਿਰੇ ਨਾ ਥੋੜਾ ਫਿਰ ਆਪਣਾ ਇਹ ਵੀ ਕਿ ਇੱਕ ਜਗ੍ਹਾ 'ਤੇ ਬੈਠੇ ਰਹੋ, ਅਤੇ ਬੋਡੀ ਕਈ ਵਾਰੀ ਜਾਮ ਵੀ ਹੋ ਜਾਂਦੀ ਹੈ ਤਾਂ ਵੀ ਪੀੜ ਕਰਦੇ ਨੇ ਗੋਡੇ ਨਾ ਗਰੀਸ ਖ਼ਤਮ ਹੋ ਜਾਂਦੇ ਹੈ, ਇਸ ਉਮਰ ਵਿੱਚ ਗੋਡਿਆਂ ਦੀ ਫਿਰ
ਉਹ ਫਿਰ ਪਤਾ ਦੇਖੋ ਉਮਰ ਹੋ ਗਈ ਏ, ਤੇ ਫਿਰ ਉਹ ਨਾ ਉਹਨਾਂ ਕੋਲ ਇਨਾ ਤੋੁਰ ਸਕਦੇ ਨੇ ਤੇ ਕਈਆਂ ਨੇ ਕਿਹਾ ਸੀ, ਤੁਸੀਂ ਦਵਾਈਆਂ ਨਾ ਹੀ ਖਾਓ ਫਿਜੀਓਥਰੇਪੀ ਕਰਾਓ, ਫਿਰਹੀਏ ਤਾਂ ਹੀ ਮੇਰੇ ਦਿਮਾਗ ਚਾਯਾਂ ਮੈਂ ਕਿਹਾ ਤੁਹਾਨੂੰ ਹੀ ਫੋਨ ਕਰਦੀ ਹਾਂ
ਹਾਂਜੀ-ਹਾਂਜੀ ਫਿਜੀਓਥੈਰੇਪੀ ਏਦੇ ਤਾਂ ਸਗੋਂ ਬੜੇ ਫਾਇਦੇ ਹੈਗੇ, ਨੇ ਮੈਂ ਤਾਂ ਆਪ ਦੱਸਦੀ ਹਾਂ ਮੇਰੀ ਇੰਨੀ ਪੀੜ ਸੀ ਤੇ ਮੈਂ ਗਈ, ਹਾਂ ਦੋ ਤਿੰਨ ਵਾਰੀ ਤਾਂ ਉਹਨਾਂ ਨੇ ਹਾਂਜੀ ਪਤਾ ਨਹੀਂ ਕਿਹੜੀ ਮਸ਼ੀਨਾਂ ਜਿਹੀਆਂ ਲਾਈਆਂ ਨੇ ਟੈਨਸ ਸੀ, ਇੱਕ ਕਹਿੰਦੇ ਨੇ ਤੇ ਇੱਕ ਕੋਈ ਹੋਰ ਸੀ। ਇੱਥੇ ਲਾਈਏ ਕਮਰ ਤੇ ਮੇਰੇ। ਤੇ ਫੇਰ ਬੜਾ ਮੈਨੂੰ ਫਰਕ ਪਿਆ ਹੈ। ਉਹਦੇ ਨਾਲ ਵੀ ਫੇਰ ਨਾ ਇਹਨਾਂ ਨੇ ਕੋਈ ਮੈਨੂੰ ਜਿਵੇਂ ਲੋਵਰ ਬੈਕ। ਦੀ ਨਾ ਐਕਸਰਸਾਈਜ਼ਾਂ ਦੱਸਦੇ ਨੇ ਉਹ ਦੱਸੀਆਂ ਨੇ। ਪਹਿਲੇ ਤਾਂ ਕਹਿੰਦੇ ਰਹੇ, ਨੇ ਕਿ ਤੁਸੀਂ ਨਾ ਹਫ਼ਤਾ ਲਗਾਤਾਰ ਆਓ, ਸਾਡੇ ਕੋਲ ਸੌ ਰੁਪਏ ਦੀ ਪਰਚੀ ਕੱਟੀ। ਅਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਰੋਜ਼ ਆਉਂਦੀ ਹਾਂ। ਰੋਜ਼ ਗਈ, ਇਹਨਾਂ ਨੇ ਮੈਨੂੰ ਰੋਜ਼ ਐਕਸਰਸਾਈਜ਼ ਕਰਾਈ ਅੱਧਾ ਅੱਧਾ ਘੰਟਾ ਪੂਰਾ। ਤੇ ਕਰਾਉਂਦੇ ਰਹੇ ਨੇ, ਫਿਰ ਇਹਨਾਂ ਨੇ ਨਾ ਮੈਨੂੰ ਘਰ। ਕਰਨ ਵਾਸਤੇ ਵੀ ਐਕਸਰਸਾਈਜ਼ਾਂ ਦੱਸੀਆਂ ਨੇ, ਕਹਿੰਦੇ ਤੁਸੀਂ ਘਰ ਕਰਨੀ ਹੈ ਐਵੇਂ। ਕਰਕੇ ਤੇ ਮੈਂ ਕਹਿੰਦੀ ਹਾਂ ਸਗੋਂ ਮੇਰਾ। ਅੱਸੀ ਪਰਸੈਂਟ ਪੀੜ ਮੇਰੀ ਠੀਕ ਹੋ ਗਈ ਹੈ। ਤੇ ਹੋਰ ਇਨਾਂ ਮੈਨੂੰ ਫ਼ਰਕ। ਪਿਆ ਮੈਂ ਦੱਸਦੀ ਹਾਂ ਤੁਹਾਨੂੰ ਇੰਨੀ ਗੰਦੀ ਪੀੜ ਹੁੰਦੀ ਸੀ। ਨਾ ਜਿਵੇਂ ਨੱਸ ਜਿਹੀ ਚੜ੍ਹ ਜਾਂਦੀ ਹੋਏ ਨਾ ਉਹ। ਉਠਾਇਆ ਜਾਏ ਨਾ ਬੈਠਾ ਜਾਏ ਮੇਰੇ ਕੋਲ ਇਨਾ ਫ਼ਰਕ ਪਿਆ ਸਗੋਂ ਹੋਰ
ਵਸੇ ਤੇ ਹੁਣਦੀ ਵੀ ਬੜੀ ਪੀੜ ਏ
ਅਤੇ ਹੋਰ ਇਹ ਨਾ ਜਿਵੇਂ ਕੋਈ ਭਾਰੀ ਸਮਾਨ ਚਕ ਲੀਤਾ ਹੋਣਾ ਪਿੱਛੋਂ ਸਾਡੇ ਘਰ ਨਾ ਕੰਮ ਚੱਲਦਾ ਪਿਆ ਸੀ ਮਿਸਤਰੀ ਵਗੈਰਾ ਲੱਗੇ ਸੀ ਤੇ ਤੁਹਾਨੂੰ ਪਤਾ ਖੇਚਲ ਹੋ ਜਾਂਦੀ ਬੱਚਿਆਂ ਨਾਲ ਤਾਂ ਵੈਸੇ
ਉਹੀ ਦੇਖੋ ਮਿਸਤਰੀ ਲੱਗੇ ਹੋਣ ਤੇ ਵੈਸੇ ਹੀ ਘਰ ਚ ਕਾਫੀ ਖੇਚਲ ਜਿੱਥੇ ਰਹਿੰਦੀ ਦੇਖੋ ਚਾਹ ਪਾਣੀ ਬਣਾਉਣਾ ਫੇਰ ਸਮਾਨ ਫੇਰ ਜਾਣ ਤੋਂ ਬਾਅਦ। ਸਫਾਈ ਇੰਨਾ ਖਲੇਰਾ ਜਿਹੜਾ ਪੈਂਦਾ ਵੱਖਰਾ।
ਅਤੇ ਹੋਰ ਪਤਾ ਨਹੀਂ ਮੇਰੇ ਕੋਲ ਕੋਈ ਭਾਰੀ ਸਮਾਨ ਚੱਕਿਆ ਗਿਆ ਹੈ। ਤੇ ਉਹਦੇ ਕਰਕੇ ਮੇਰੀ। ਪੀੜ ਛਿੜੀਏ ਮੈਂ ਤਾਂ ਬੜੇ ਡਾਕਟਰਾਂ ਨੂੰ ਵਿਖਾਇਆ ਹੈ। ਮੈਂ ਤਾਂ ਹੱਡੀਆਂ ਵਾਲੇ ਕੋਲ ਵੀ ਗਈ ਹਾਂ ਥੱਕ। ਕਿਉਂਕਿ ਮੈਂ ਦਵਾਈਆਂ ਖਾ ਖਾ ਕੇ ਫੇਰ ਇਹਨਾਂ ਨੇ ਸਮਝਾਇਆ ਮੈਨੂੰ।
ਤੇ ਆ ਗਿਆ ਨਾ ਮੈਂ ਵੀ ਇੰਝ ਹੀ ਕਰਾਂਗੀ। ਮੰਮੀ ਨੂੰ ਲਿਆਵਾਂਗੀ ਤੇ। ਤੁਸੀਂ ਸਿਆਟਿਕਾ ਦਾ ਦੱਸਦੇ ਪਏ ਹੋ ਨਾ ਮੇਰੀ ਇੱਕ ਫਰੈਂਡ ਹੈ। ਉਹਦੇ ਵੀ ਬੜੀ ਤਕਲੀਫ਼ ਰਹਿੰਦੀ ਹੈ।
ਹਾਂਜੀ ਕੋਈ ਨਹੀਂ ਤੁਸੀਂ ਉਹਨੂੰ ਵੀ ਰਿਕਮੈਂਡ ਕਰਨਾ ਇੱਥੇ ਆਏਗੀ। ਅਡਰੈੱਸ ਵਗੈਰਾ ਨਾ ਮੈਂ ਤੁਹਾਨੂੰ ਵਟਸਐਪ 'ਤੇ ਭੇਜ ਦਿੰਦੀ ਹਾਂ। ਤੇ ਆਪਣਾ ਕਹਿਣਾ ਇੱਕ ਦੋ ਬੰਦਿਆਂ ਨੂੰ ਹੋਰ ਕਹਿਣਾ ਚਾਹੇ ਤੁਸੀਂ ਆਪਣੀ ਮਾਤਾ ਜੀ ਨੂੰ ਤਾਂ ਜ਼ਰੂਰ ਲਿਆਓ ਮੈਂ।
ਨਹੀਂ ਮਾਤਾ ਜੀ ਤੇ ਮੈਂ ਲਿਆਵਾਂਗੀ ਲਿਆਵਾਂਗੀ ਪਹਿਲੇ ਨਾ ਉਹਨਾਂ ਨੂੰ।
ਹਾਂਜੀ ਹਾਂਜੀ ਨਹੀਂ ਤੁਸੀਂ ਜਿੰਨਾ। ਕਹੋਗੇ ਨਾ ਉਹਨਾਂ ਨੂੰ ਕਿ ਮੰਮੀ ਤੁਸੀਂ ਬਜ਼ੁਰਗ ਹੋ ਗਏ ਹੋ ਫੇਰ ਉਹਨਾਂ ਨੂੰ ਲੱਗੇਗਾ ਹੁਣ ਕੀ ਉਮਰ ਰਹਿ ਗਈ ਲੈ ਮੈਂ। ਤਾਂ ਬੁੱਢੀ ਹੋ ਗਈ ਸਗੋਂ ਤੁਸੀਂ ਕਹੋ ਮੰਮੀ ਹਾਲੇ ਤੁਸੀਂ ਬੜੇ ਜਵਾਨ ਹੈਗੇ ਹੋ। ਸਗੋਂ ਤੁਰੋ ਫਿਰੋ ਨਾਲ ਉਹਨਾਂ ਨੂੰ ਟਰਾਓ। ਆਪਣੇ ਤੇ ਬੰਦੇ ਨੂੰ ਥੋੜ੍ਹਾ ਹਾਂਜੀ ਥੋੜ੍ਹਾ ਹੌਸਲਾ ਮਿਲਦਾ ਹੈ। ਤੇ ਹੋਰ। ਨਹੀਂ ਮੈਨੂੰ ਪਤਾ ਨਾ ਮੇਰੀ ਮਾਤਾ ਜੀ ਤਾਂ ਥੋੜੇ ਦਿਨ ਪਹਿਲੇ ਹੀ ਪਤਾ ਨੀ ਕੀ ਪੀੜ ਇਹਨਾਂ ਦੀ ਲੱਤ। 'ਚ ਕੋਈ ਪੀੜ ਹੋਈ ਤੇ ਕਹਿਣਾ ਸ਼ੁਰੂ ਹੋ ਗਈ ਮੈਂ ਬ ਬੁੱਢੀ ਬੜੀ ਹੋ ਗਈ ਹੈ। ਮੈਂ ਕਿਹਾ ਕਿੱਥੇ ਬੁੱਢੇ ਉਹ ਮੰਮੀ। ਤੁਸੀਂ ਹਲੇ ਜਵਾਨ ਹੋ। ਤੁਸੀਂ ਤਾਂ ਸਗੋ। ਤੇ ਹੋਰ ਜੀ ਉਹ ਜੇ ਸੋਚ। ਬਣਾਓ ਨਾ ਫ਼ਿਰ ਬੰਦਾ ਉਹ ਜਿਹੀ ਹੋ ਜਾਂਦਾ ਹੈ। ਹਾਂਜੀ ਡਾਕਟਰਾਂ ਨਹੀਂ ਤਾਂ ਮੈਂ। ਕਹਿੰਦੇ ਹਾਂ। ਸਗੋਂ ਗੋਡਿਆਂ ਦਾ ਓਪਰੇਸ਼ਨ ਦੱਸ ਦੇ ਨਾ ਜੇ ਇਹ ਕਹਿ ਕੇ ਕਿ ਗ੍ਰਰੀਸ ਖਤਮ ਹੋ। ਹੁੰਦੀ ਹੈ। ਹਾਂ ਤੁਸੀਂ ਫਾਲਤੂ ਹੋਰ ਡਾਕਟਰਾਂ ਕੋਲ ਨਾ ਲੈ ਕੇ ਜਾਣਾ।
ਤੇ ਨਾ ਤੁਸੀਂ ਓਪਰੇਸ਼ਨ ਕਰਾਓ।
ਕੋਈ ਲੋੜ ਨਹੀਂ ਹੈ ਤੁਸੀਂ ਪਹਿਲੇ ਇੱਥੇ ਲਿਆ ਫਿਜੀਓਥੈਰੇਪੀ ਕਿ ਪਤਾ ਏ ਓਪਰੇਸ਼ਨ ਕਰਾਉਣ ਦੀ ਵੀ ਲੋੜ।
ਨਹੀਂ ਆਈ ਉਹ ਤੇ ਅਸੀਂ ਨਹੀਂ ਚਾਹੁੰਦੇ ਨਾ ਕਿ ਓਪਰੇਸ਼ਨ ਹੋਏ ਉਹਨਾਂ ਦਾ ਕਿ ਐਵੇਂ। ਕਦਰ ਨਾ ਵਜ ਕਿਉਂਕਿ ਕਈਆਂ ਦਾ ਮਤਲਬ ਹੋ ਜਾਂਦਾ ਹੈ। ਠੀਕ ਕਈ ਨਹੀਂ ਹੋ ਪਾਉਂਦੇ। ਫੇਰ ਐਵੇ ਕਿ ਤਕਲੀਫ਼ ਵਖਰੀ ਰਹੇਗੀ ਇਹਨਾਂ ਨੂੰ ਹਾਂਜੀ ਚਲੋ ਚੰਗਾ ਭੈਣ ਜੀ ਠੀਕ ਹੈ। ਜੀ ਹਾਂਜੀ ਸਤਿ ਸ੍ਰੀ ਅਕਾਲ- -